ਸਸ ਸੀ ਕਾਲ ਭਾਜੀ ਹੋਰ ਸੁਣਾਓ ਕੀ ਹਾਲ ਚਾਲ ਐ ਤੁਆਡਾ ਵਦੀਆ।
ਵਦੀਆ, ਵਦੀਆ ਜੀ ਵਧੀਆ, ਤੁਸੀਂ ਸੁਣਾਓ ਕਿੱਥੇ ਓ?
ਵੈਸੇ ਈ ਆ ਕਿਵੇਂ ਯਾਦ ਕਰ
ਬਸ ਬੈਠਾ ਜੀ ਮੈਂ ਪੁੱਛਿਆ ਪਾਜੀ ਨੂੰ ਕੀ ਕਰਦੇ ਪਏ ਨੇ ਯਾਰ ਬੜੇ ਦਿਨ ਫੋਨ ਨੀ ਕੀਤਾ ਤੁਸੀਂ ਮੈਨੂੰ ਤੁਆਡੀ ਫੋਨ ਦੀ ਵੇਟ ਕਰਦਾ ਰਹਿਨਾ ਮੈਂ ਕੱਲ ਹੀ, ਮੈਂ ਕੱਲ ਹੀ ਤੁਆਡੀ ਵੇਟ ਕਰ ਰਿਆ ਸੀ
ਅੱਛਾ-ਅੱਛਾ, ਮੈਂ ਬਸ ਬਿਜੀ ਹੈਗਾ ਸੀ।
ਅੱਛਾ-ਅੱਛਾ
ਘਰ ਦੀਦੀ ਆਏ ਪਏ ਸੀ ਨਾ ਤੇ ਤਾਂ ਕਰਕੇ ਦੋ ਦਿਨ ਫੇਰ ਇੱਥੇ ਲਾ ਕੇ ਗਏ ਨੇ ਫਿਰ ਬੀਜੀ ਹੈਗਾ ਸੀ ਹਾਂਜੀ-ਹਾਂਜੀ ਹਾਂਜੀ-ਹਾਂਜੀ ਬਾਹਰੋਂ ਰਿਵਾੜੀ ਤੋਂ ਆਏ ਸੀ ਨਾ ਤਾਂ ਦੋ ਦਿਨ ਲਾ ਕੇ ਆਏ ਲਾ ਗਏ ਨੇ
ਤਾਂਹੀ ਮੈ ਕਿਹਾ ਮੈਂ ਭਾਜੀ ਫੋਨ ਨੀ ਆ ਰਿਹਾ ਬੜੇ ਦਿਨ ਹੋ ਗਏ ਨੇ ਯਾਰ
ਹਾਂਜੀ ਨਾ ਨਾ ਐਸੇ ਗੱਲ ਨੀ ਆ ਤਾਂ ਕਰਨਾ ਸੀ ਫੋਨ ਬਸ ਘਰ ਤੈਨੂੰ ਦੱਸਿਆ ਭੈਣ ਆਏ ਸੀ ਤਾਂ ਬਿਜੀ ਹੈਗਾ ਸੀ ਬਸ
ਅੱਛਾ ਚਲੋ ਕੋਈ ਨੀ ਰਿਸ਼ਤੇਦਾਰਾ ਨਾਲ ਟਾਈਮ ਸਪੈਂਡ ਕਰਨਾ ਵੀ ਬੜੀ ਅੱਛੀ ਗੱਲ ਹੈ
ਸਹੀ ਗੱਲ-ਸਹੀ ਗੱਲ
ਘੁੰਮਣ ਕਹਿ ਰਹੇ ਸੀ
ਗਿਆ ਸੀ ਮੈਂ ਹਾਂ ਭੈਣ ਨੀ ਗਿਆ ਭੈਣ ਕਹਿੰਦੀ ਮੈਂ ਘਰ ਹੀ ਰਹਿਣਾ ਘਰ ਘੁੰਮਦੀ ਤੇ ਰਹਿੰਦੀ ਆ ਮਾਮੀਆਂ ਨਾਲ ਟਾਈਮ ਸਪੈਂਡ ਕਰਨਾ ਏ ਕਹਿੰਦੀ ਫੇਰ ਮਾ ਮੰਮੀ ਮਾਮੀ ਨਾਲ ਈ ਜਾਂਦੇ ਪਏ ਸੀ ਮੰਮੀ ਨਾਲ ਵਗੈਰਾ ਮੰਮੀ ਜਾਂਦੇ ਹੁੰਦੇ ਸੀ ਬਾਜ਼ਾਰ ਯਮਨਾ ਨਗਰ ਵਗੈਰਾ ਬਾਰ ਗਏ ਸੀ ਜਦੋਂ ਰਾਤੀਂ ਡਿਨਰ ਕਰਨ ਗਏ ਸੀ ਰੋਮਯੋ ਲੇਨ ਦੇ
ਅੱਛਾ ਜੀ।
ਹਾਂਜੀ
ਭਾਜੀ ਤੁਸੀਂ ਫੋਨ ਨੀ ਕਰਦੇ ਫੋਨ ਕਰਦੇ ਸਾਨੂੰ ਵੀ ਬੁਲਾ ਲਿਆ ਕਰੋ ਹੋਰ
ਅਸੀਂ ਵੀ ਬਣਾਵਾਂਗੇ ਕਦੀ ਪਲੈਨ ਅਸੀਂ ਵੀ ਕਦੀ ਪਲੈਨ ਬਣਾਵਾਂਗੇ ਚੱਲਾਂਗੇ ਅਸੀਂ ਵੀ ਦੋ ਮਹੀਨੇ
ਆਹੋ ਹਾਂਜੀ-ਹਾਂਜੀ ਕੋਈ ਨੀ ਮੈਂ ਚੱਲ ਆਪਣੀ ਫੈਮਲੀ ਲੈ ਲੈਂਦੇ ਤੁਹਾਡੀ ਫੈਮਿਲੀ ਹੁੰਦੀ ਨਾਲ
ਸਹੀ ਗੱਲ ਐ ਸਹੀ ਗੱਲ ਐ
ਕੱਲੇ ਕੱਲੇ ਹੋ ਹੋ
ਨਾ-ਨਾ ਬਸ ਦੀਦੀ ਆਏ ਦੇ ਸੀ ਬਸ ਪਾਪਾ ਕਹਿੰਦੇ ਚੰਗਾ ਨੀ ਲੱਗਦਾ ਆਏ ਦਿਨ ਤਾਂ ਫਿਰ ਚਲੇ ਗਏ ਸੀ ਫਿਰ
ਚਲੋ ਕੋਈ ਨਹੀਂ ਹੋਰ ਸੁਣਾਓ ਕੱਲ ਤੁਸੀਂ ਗੁਰਪੁਰਬ ਤੇ ਸੀ ਤੁਹਾਨੂੰ ਇਸ਼ਾਰਾ ਕੀਤਾ ਤੁਸੀਂ ਤੁਸੀਂ ਦੇਖਿਆ ਨੀ ਸ਼ਾਇਦ ਫੇਰ ਉਹਨੂੰ ਦਿਖਾਈ ਨੀ ਦਿੱਤਾ ਹੋਣਾ
ਹਾਂਜੀ-ਹਾਂਜੀ ਮੈਂ ਦਿੱਤਾ ਨਾ ਤਾਂ ਮੈਂ ਜਵਾਬ ਦੇਣਾ ਤੁਹਾਨੂੰ
ਅੱਛਾ-ਅੱਛਾ।
ਹਾਂਜੀ-ਹਾਂਜੀ ਵੇਖ ਵੇਖੇ ਨੀ ਤੁਸੀਂ ਮੈਨੂੰ ਵੇਖੇ ਹੀ ਤੁਸੀਂ ਪਹਿਲੇ ਆਪਣੇ ਫਰੈਂਡਸ ਨਾਲ ਹੈਗੇ ਸੀ।
ਹਾ ਮੈਂ ਆਪਣੇ ਹਾਂ ਹਾਂਜੀ-ਹਾਂਜੀ ਉਹ ਮੈਂ ਤੁਹਾਨੂੰ ਇਸ਼ਾਰਾ ਕੀਤਾ ਸੀ ਤੁਸੀਂ ਸ਼ਾਇਦ ਤੁਸੀਂ ਸ਼ਾਇਦ ਬੀਜੀ ਸੀਗੇ। ਤੁਸੀ ਚਲੇ ਗਏ ਸੰਗਤ ਕਾਫੀ ਸੀ ਨਾ ਰਸਤੇ ਚ ਉਹ ਨਾਲੇ ਕੱਲ ਹਾਂ ਕਲ ਬਰਸਾਤ ਵੀ ਹੋ ਗਈ ਸੀ ਆਪਣਾ ਹਾਂਜੀ ਹੋਰ ਸੁਣਾਓ ਤੁਸੀਂ ਭਾਜੀ।
ਵਧੀਆ-ਵਧੀਆ ਕਾਫੀ-ਕਾਫੀ ਸਟੋਲ ਵੀ ਖ਼ਰਾਬ ਹੋ ਗਏ ਸੀ। ਸਾਡੇ ਨੋਨੇ ਵਿੱਚ ਹੈਗੇ ਸੀ ਸਟੋਰ ਉਹਨਾਂ ਨੇ ਲਾਏ ਸੀ ਚੋਮਿਨ ਵਗੈਰਾ ਦੇ। ਇਕੋ ਦਮ ਬਾਰਿਸ਼ ਆਈ ਸਾਰਾ ਖ਼ਰਾਬ ਹੋ ਗਿਆ।
ਆਂਦੀ-ਆਂਦੀ ਬਰਸਾਤ ਚਾਹੇ ਥੋੜੀ ਦੇਰ ਰਸਤੇ ਆਏ ਪਿਛਲੇ ਸਾਲ ਆਇਆ ਸੀ ਤੇਈ ਤੇਈ-ਤੇਈ ਮਈ ਦੋ ਹਜ਼ਾਰ ਤੇਈ ਨੂੰ ਆਏ ਸੀਗੀ ਉਸ ਟਾਈਮ ਤੇ ਉਸ ਬੜੀ ਬਰਸਾਤ ਸੀ ਮੈਂ ਕਹਿਣਾ ਪਾਣੀ ਭਰਿਆ ਹੋਇਆ ਸੀ ਆਪਣਾ ਗੋਡੇ ਗੋਡੇ ਜਿੰਨਾ ਪਾਣੀ ਸੀਗਾ ਹਾਂਜੀ ਬਾਕੀ ਉਹ ਹੁੰਦਾ ਨਾ ਮੂਡ ਆਫ ਹੋ ਜਾਂਦਾ ਸਾਰੀ ਸੰਗਤ ਦੇ ਨਾਲ। ਨਾ ਹੁੰਦੀ ਇਕੱਠੀ ਹੁੰਦੀ ਫੇਰ ਨ ਸੰਗਤ ਪੈਦਲ ਚੱਲਦੀ ਨੀ ਪਾਲਕੀ ਸਾਹਿਬ ਹੂੰਦੀ ਮਹਾਰਾਜ ਸਰੂਪ ਹੁੰਦਾ ਫੇਰ ਨ ਬਦਬੂ ਆਉਂਦੀ ਹੈ ਸੈਂਟ ਨਾਲੀਆਂ ਚੋਂ ਹਮ ਬੜੀ ਦਿੱਕਤ ਹੋ ਜਾਂਦੀ ਯਾਰ ਬਰਸਾਤ ਆਉਣੀ ਨੀ ਚਾਹੀਦੀ ਨਾ ਚਲ ਆਜੇ ਚਲ ਸਵੇਰੇ ਆਜੇ ਉਹ ਬਰਸਾਤ
ਦੁਪਹਿਰੇ ਹਾਂ ਹਾਂ ਸਵੇਰੇ ਆ ਜਾਏਗੀ ਮੌਸਮ ਮੂਸਮ ਠੀਕ ਹੋ ਜੇ
ਹਾਂਜੀ-ਹਾਂਜੀ ਹਾਂਜੀ। ਉਹ ਆਉਂਦੀ ਬਰਸਾਤ ਇਕ ਦਮ ਵੀਜੇ
ਹਾਂਜੀ-ਹਾਂਜੀ ਇਹ ਵੀ
ਹਾਂ ਕੱਲ ਵੀ ਬਰਸਾਤ ਇੱਕਦਮ ਬਰਸਾਤ ਆ ਗਈ ਮੈਂ ਕਹਿੰਦਾ ਬੜੀ ਤੂਫਾਨ ਹੁਣੇ ਹੀ ਆਇਆ।
ਹਾਂ ਬਸ।
ਸਾਡੇ ਸ਼ਹਿਰ ਦੇ ਤਾਂ ਥੋੜੀ ਬਰਸਾਤ ਹੀ ਆਏ ਨਾ ਤੇ ਸਾਰੇ ਣ ਨਾਲੀ
ਹਾਂਜੀ-ਹਾਂਜੀ ਫਿਰ ਕਈ ਕਈਆਂ ਦਿਲ ਵੀ ਨਹੀ ਕਰਦਾ ਕਹਿੰਦੇ ਨੇ ਕੀ ਉਮੀਦ ਬੰਨੀ ਹੈਏਗੀ ਪਾਣੀ ਕਰਨਾ ਜਾ ਕੇ ਫਿਰ
ਹਾਂ ਸਹੀ ਗੱਲ ਹੈ। ਹੋਰ ਸੁਣਾਓ ਤੁਸੀ ਭਾਜੀ ਜਾਣਾ ਤੁਸੀਂ ਉਧਰ ਘੁੰਮਣ ਫਿਰ ਦੱਸੋ ਨਾ
ਅੰਕਲ ਨੂੰ ਕਹਿਣਾ ਜਦੋਂ ਮਰਜ਼ੀ ਆ ਜਾਣਾ ਮੈਂ ਤਿਆਰ ਹਂ।
ਮੈਂ ਕਰਾ ਮੈ ਚਲਣੇ ਆ ਠੀਕ ਚੱਲਨੇ ਆ
ਮੈਂ ਕਹਿੰਦਾ ਹਾਂ।ਫਿਰ ਅਗਲੇ ਹਫਤੇ ਚਲਣੇ ਆ ਫਿਰ ਜਾਨਾ ਜੰਮੂ ਹੀ ਜੰਮੂ ਹੀ ਜਾਣਾ ਜੰਮੂ ਹੀ ਜੰਮੂ ਹੀ ਜਾਣੈ ਨਾ
ਨਹੀ-ਨਹੀ ਨਹੀ ਜੰਮੂ ਨੂੰ ਨਹੀਂ ਮੈਂ ਇੱਥੇ ਕਹਿ ਰਿਹਾ ਰੋਤਾਂਗ ਜਾਂਦਾ ਸੋਚ ਰੋਤਗ ਯਾ ਯਾ ਲੋਦਾਕ ਸਾਈਡ ਨਾ
ਹਾਂਜੀ-ਹਾਂਜੀ ਪਹਿਲੇ ਟ੍ਰੇਨ ਬਸ ਦਾ ਉਹ ਹੋ ਜਏਗਾ ਫਿਰ ਬੱਸ ਤੇ ਬੜੀ ਲੇਟ ਪਹੁੰਚਏਗੀ ਟ੍ਰੇਨ ਚ ਵੇਖਾਂਗੇ
ਟ੍ਰੇਨ ਕਿਥੇ ਆਦੀ ਜੇ
ਸਟੋਪ ਚ ਹੋਏਗਾ ਕਈ ਦਿਨ ਪਹਿਲੇ
ਨਹੀਂ ਨਹੀਂ ਕੋਈ ਸਟੋ ਕੋਈ ਸਟੋਪ ਨਹੀਂ ਜੀ ਇਥੋਂ ਸਿੱਧਾ ਰੋਹਤਾਂਗ ਰੋਤਾਂਗ ਤੁਸੀਂ ਤਾਂ ਗੱਡੀ ਫੜਨੀ ਪੈਂਦੀ ਇੱਕ ਹੋਰ ਗੱਡੀਆਂ ਮਿਲਦੀਆਂ ਉੱਥੇ ਗੱਡੀਆਂ ਉੱਥੋਂ ਮਿਲਦੀਆਂ ਨਾ ਉਹ ਗੱਲਾਂ ਆਪਣੀਆਂ। ਸਾਡੀ ਗੱਡੀ ਲਿਆ ਦੇਣਗੇ ਨੀ ਉੱਥੇ ਅੱਗੇ ਅ ਕੇ
ਨਾ ਮੇਰਾ ਭਰਾ ਮੇਰਾ ਭਰਾ ਗਿਆ ਸੀ ਤੇ ਉਹ ਤੇ ਲੈ ਕੇ ਗਏ ਸੀ ਗੱਡੀ ਅੰਦਰ ਤਾਂ ਪਰਮਿਟ ਉਹਨਾਂ ਨੇ ਓਨਲਾਈਨ ਲ ਲਿਆ ਸੀ। ਅਸੀਂ ਵੀ ਚ ਲਾਂਗੇ ਜਗਰ ਪਰ ਮਟ ਮਟ ਮਿਲ ਗਿਆ ਤੇ ਆਪਣੀ ਗੱ ਵੀ ਆ ਜਾਗੇ ਫਿਰ
ਆਹੋ ਫਿਰ ਠੀਕ ਏ ਆਪਣੀ ਗੱਡੀ ਬ ਨਾਲ ਹੀ ਆਪਣੀ ਗੱਡੀ ਫ਼ਦਾ ਯਾਰ।
ਹਾਂਜੀ ਜਿੱਥੇ ਰੋਕਦੇ ਰੋਕ ਲੋ ਜਿੱਥੇ ਵਧੀਆ ਵੀ ਹਾਂ। ਐ ਵੀ ਇਹ ਤੇ ਕਈ ਵ ਹਾਂ ਕਈ ਵਧੀਆ ਵੀਊ ਵੀ ਇਥੇ ਬੰਦਾ ਰੋਕ ਲੈਂਦਾ ਉੱਥੇ
ਹ ਹਾਂਜੀ ਹਾਂਜੀ ਹ ਤਾਂ ਹੈ। ਬਸ ਹੈਦ ਹੀ ਰਿਦਾ ਬਉ ਮੈਂ ਸਲਾਹ ਬਣਾਦੇ ਫੈਮ ਫੈਮਲੀ ਹੋ ਜਾਏਗੀ ਯਾਰ। ਹਾਂਜੀ ਤੁਹਾਡੀ ਫੈਮਲੀ ਹੋ ਜਾਏਗੀ ਹਾਂਜੀ। ਮੈਂ ਅਗਲੇ ਹਫ਼ਤੇ ਫਿਰ ਮੈਨੂੰ ਬੁਲਾ ਲ ਪ੍ਰੋਗਰਾਮ ਵ ਫੇਿਰ
ਹਾਂ ਹਾਂਜੀ ਹਾਂਜੀ ਸ਼ੋਪਿੰਗ ਕਰਨ ਜਾਣੀ ਫੇਰ ਹੈ
ਹਾਂ ਫਿਰ ਬਸ ਚੱਲਾਂਗੇ ਆਪਣਾ ਕੱਲ ਚੱਲਾਂਗੇ ਸ਼ੋਪਿੰਗ ਜਾਂ ਸੰਡੇ ਚੱਲਾਂਗੇ ਸ਼ੋਪਿੰਗ ਤੇ
ਸੰਡੇ ਚਲਾਗੇ ਕਿਉਂਕਿ। ਕੱਲ ਤੇ ਸ਼ਾਇਦ ਸਾਡੇ ਨੌ ਕਿਸੇ ਨੇ ਪਾਰਟੀ ਦੇਣੀ ਆ ਸਾਨੂੰ ਤੇ ਅਸੀਂ ਉੱਥੇ
ਅੱਛਾ ਅੱਛਾ
ਹਾਂ ਚਾਚੂ ਹੈਗੇ ਨਾ ਸਾਡੇ ਗਗਨ ਚਾਚੂ ਉਹਨਾਂ ਨੇ ਪਾਰਟੀ ਦੇਣੀ ਸਾਨੂੰ ਫਿਰ ਵੀਰਾ ਵੀਰਾ ਲੈ ਕੇ ਜਾਣਾ ਸਾਨੂੰ ਤੇ ਫਿਰ ਉੱਥੇ ਜਾਵਾਂਗੇ ਅਸੀਂ
ਅੱਛਾ ਅੱਛਾ ਪਾਰਟੀ ਦਾ ਰਿਸ਼ਤਾ ਹੋਇਆ ਕਿ ਉਹਨਾਂ ਦਾ
ਨਾ ਨਾ ਰਿਸਤਾ ਨਹੀਂ ਹੋਇਆ ਬਸ ਉਹਨਾਂ ਨੂੰ ਨਾ ਉਹਨਾਂ ਨੇ ਬਿਜਨਸ ਖੋਲਿਆ ਸੀ ਤੇ ਏ ਸੀ ਵੀ ਲਵਾਇਆ ਸੀ ਤੇ ਉਹਨਾਂ ਨੇ ਪਾਰਟੀ ਨੀ ਦਿੱਤੀ ਤੇ ਅਸੀਂ ਸਾਰੇ ਫਿਰ ਕਹਿੰਦੇ ਸੀ ਪਾਰਟੀ ਦੋ ਪਾਰਟੀ ਦੋ ਤੇ ਤਾਂ ਕਰਕੇ ਹਾਂਜੀ
ਅੱਛਾ ਚਲੋ ਵਧੀਆ ਬਿਜਨ ਪ੍ਰੋਫਿਟ ਹੋਣਾ ਚਾਹੀਦਾ
ਮੈਨੂੰ ਵੀ ਮੈਨੂੰ ਵੀ ਕਹਿੰਦੇ ਵਿੱਚ ਪਾਰਟਨਰਸ਼ਿਪ ਮੈਂ ਕਿ ਕੀਤੀ ਹੀ ਨ ਮੈਂ ਬਸ।
ਕਰ ਲਓ ਕੀ ਆ ਮੈਂ
ਹਾਂ ਹੁਣ ਕਰ ਮੈਂ ਕਿਹਾ ਆਉਣਾ ਹੁਣ ਕਹਿੰਦੇ ਹਾਂ। ਚੀਜ਼ਾਂ ਸਮਾਨ ਸਮੂਨ ਲੈ ਜਾਣਾ ਕਹਿੰਦੇ ਜਦੋਂ ਹੋਏਗੀ ਲੋੜ ਤੇ ਤੁਹਾਨੂੰ ਕਹਿ ਦਾਂਗੇ ਫੇਰ।
ਅੱਛਾ ਹੋਰ ਵੀ ਯਾਰ ਹੋਰ ਕੰਮ ਕਾਰ ਵ ਧਿਆਨ ਦੇ। ਹੋਰ ਕੀ। ਚੋ ਮਾਂ ਪਿਓ ਸੁੱਖ ਹੋ ਜਾਂਦਾ ਵੀ ਹੋਰ ਕੀ।
ਸਹੀ ਗੱਲ ਐ
ਹੂੰ ਹੋਰ ਸੁਣਾਓ ਤੁਸੀਂ ਹੋਰ ਪੜ੍ਹਾਈ ਪੜੂਈ ਦਾ ਅੱਗੇ ਪੜ੍ਹਾਈ ਦਾ ਕੀ ਸੋਚਿਆ ਜੇ
ਬਸ ਗ੍ਰੈਜੂਏਸ਼ਨ ਕਰ ਲਈ ਵੇਖਾਂਗੇ ਅੱਗੇ ਕੀ ਕਰਨਾ ਵੇ
ਅੱਛਾ
ਦੇਖੋ ਜੋਬ ਜੁਬ ਮਿਲਜੇ ਨਾਲ ਨਾਲ ਜੋਬ ਕਰਦੇ ਰਹੋ ਨਾਲ ਨਾਲ ਸਟੱਡੀ ਕਰਦੇ ਰਹੋ ਆਪਣੀ
ਹਾਂ ਹਾਂ ਵੇਖਦਾ ਪਿਆ ਬਸ ਇੰਟਰਵਿਊ ਵਗੈਰਾ ਦਿੰਦਾ ਪਿਆ ਕੰਪਨੀ ਕੈਸੇ ਹੈਗੀ ਹੈ ਨਾ ਫਿਰ ਤਾਹੀਓਂ ਲੱਗਾ
ਹਾਂਜੀ
ਜੋਬ ਫਿਰ ਟਾਈਮ ਬੱਚੇ ਪੜ੍ਹਦੇ ਹੀ ਵੱਧ ਹੁੰਦੇ ਤੇ ਫਿਰ ਜੋਸ਼ ਵੀ ਘੱਟ ਹੋ ਜਾਂਦੀ ਆ ਕੰਪਨੀਆਂ ਕੱਢਦੀਆਂ ਨੇ ਪਹਿਲੇ ਇੰਪਲੋਇਜ਼ ਨੂੰ
ਬਹੁਤ ਹੈ ਹੀ ਯਾਰ ਨਾਲੇ ਮੈਂ ਪੜ੍ਹ ਲਿਖ ਕੇ ਵੀ ਮੈਂ ਕਿਹਾ ਨੌਕਰੀ ਹੈ ਬੜਾ ਮੁਸ਼ਕਿਲ ਮੁਸ਼ਕਿਲ ਲ ਹੋ ਗਿਆ ਯਾਰ ਹੂੰ ਕੋਈ ਨੌਕਰੀ ਮਿਲੇਗੀ ਤਾਂ ਪੰਦਰਾਂ ਹਜ਼ਾਰ ਮਹੀਨਾ ਬਸ ਉਹ ਤੇ ਕੀ ਗੁਜਾਰਾ ਨੀ ਹੁੰਦਾ ਭਾਜੀ
ਬੰਦਾ ਯੂਨੀਵਰਸਿਟੀ ਤੋਂ ਪੜ੍ਹਦਾ ਹੈ ਤੇ ਯੂਨੀਵਰਸਿਟ ਵਿਚ ਜੋਬ ਲੱਗ ਗਿਆ
ਹਾਂ ਤਾਂ ਫ਼ਾਇਦਾ ਨਾ
ਕੋਲੇਜ ਵਗੈਰਾ ਦਾ ਕੋਈ ਉਹ ਨਹੀਂ ਹੈ ਕੋਲੇਜ ਪੜੇ ਹਾਂ ਹਾਂਜੀ ਹਾਂਜੀ ਸਹੀ ਗੱਲ ਕਹੀ ਹੈ
ਇਹ ਤੇ ਹੈ ਤੁਸੀਂ ਤੁਸੀਂ ਜਿਆਦਾ ਸੋਚ
ਤੁਸੀਂ ਕੋਈ ਸੋਚ ਤੁਸੀਂ ਕੋਈ ਸੋਚਿਆ ਨੀ ਉਹ ਭਾਅਜੀ ਮੈਨੂੰ ਮਿਲਿਆ ਸੀ ਉਹਨਾਂ ਤੁਹਾਡੇ ਫਾਦਰ ਸਾਹਿਬ ਮਿਲੇ ਸੀ ਮੈਨੂੰ
ਹਾਂਜੀ ਹਾਂਜੀ
ਨੋਨ ਮੈਡੀਕਲ ਲੈਣੀ ਹੈ ਕੀ ਲਿੱਤੀ ਹੈ
ਹਾਂਜੀ ਹਾਂਜੀ ਨੋਨ ਮੈਡੀਕਲ ਲਤੀ ਸੀ
ਅੱਛਾ ਅੱਛਾ
ਹਾਂਜੀ
ਇੱਕ ਕਿਵੇਂ ਕਿਵੇਂ ਸਹੀ ਆ
ਪੜ੍ਹਾਈ ਠੀਕ ਸੀ ਬਸ ਸੋਫਟਵੇਅਰ ਇੰਜੀਨੀਅਰ ਲੱਭਦਾ ਗੂਗਲ ਵਗੈਰਾ ਭੇਜਿਆ ਦੇਵੇ ਵੈਸੇ ਈਮੇਲ ਕੀਤੀ ਦੇਵੇ ਗੂਗਲ ਹੋ ਗਿਆ ਐਮਾਜ਼ੋਨ ਵਗੈਰਾ ਹੋ ਗਿਆ
ਅੱਛਾ ਅੱਛਾ
ਹਾਂਜੀ ਹਾਂਜੀ
ਜੋ ਜਿ ਕੰਮ ਮਿਲ ਗਿਆ ਉਹੀ ਸਹੀ ਹੈ
ਹਾਂਜੀ ਹਾਂਜੀ ਸਹੀ ਗੱਲ ਹੈ
ਹੂੰ ਹਾਂਜੀ ਹੋਰ ਛੋਟਾ ਕੀ ਕਰਦਾ ਅੱਜ ਕੱਲ
ਛੋਟਾ ਭਰਾ ਬਸ ਪੜ੍ਹਦੇ ਪੜ੍ਹਨ ਵੱਲ ਧਿਆਨ ਮੇਰਾ ਗੇਮਾਂ ਚ ਲਾ ਲੋ
ਹਾਂਜੀ ਹਾਂਜੀ
ਗੇਮਾਂ ਖੇਲਣ ਕੀ ਮਿਲਣਾ
ਸਹੀ ਗੱਲ ਹੈ ਮੈਂ ਸਮਝਾਂਦਾ ਰਹਿੰਦਾ ਪੜ ਲ ਪੜ ਫਾਦਰ ਸਾਹਿਬ ਨੂੰ ਤੰਗ ਕਰਦਾ ਭਾ ਪੈ ਦੱਸੇ
ਅੱਛਾ
ਲੈ ਕੇ ਦੋ ਆਈਪੈਡ ਲੈ ਦੋ ਪਾਪਾ ਕਹਿਦੇ ਸੀ ਵੇਖਣ ਆਈਪੈਡ ਤੋਂ
ਅੱਛਾ ਅੱਛਾ
ਪੇ ਬਦ ਸਿਆਈ ਲੱਭਦੇ ਬਸ
ਕੋਈ ਮਿਲ ਜਾਏਗਾ ਸੈਕਿੰਡ ਹੈਂਡ ਕਿ ਨਵਾਂ ਲਿਆਓਗੇ
ਨਵਾਂ ਹੀ ਲੈਣਾ ਪਾਪਾ ਕਹਿੰਦੇ ਇਕੋ ਵਾਰ
ਹਾਂ ਇਹ ਤਾਂ ਯਾਰ ਨਵੀਂ ਚੀਜ਼ ਨਵੀਂ ਹੁੰਦੀ ਯਾਰ ਪੁਰਾਣੀ ਫੇਰ ਪੁਰਾਣੀ ਹੁੰਦੀ ਹੈ
ਪਹਿਲੇ ਪਾਪਾ ਕਹਿੰਦੇ ਸੀ ਮਟਰੋਲਾ ਦਾ ਤੇ ਮਟਰੋਲਾ ਦਾਵੇ ਤੇ ਉਹਨੇ ਦੇ ਸਾਨੂੰ ਅੱਜ ਐਪਲ ਦਾ ਮਿਲਦਾ ਤੇ ਫਿਰ ਮੈਂ ਕਿਹਾ ਐਪਲ ਠੀਕ ਰਹੇਗਾ ਫੇਰ ਬੰਦੇ ਨੇ ਮਤਲਬ ਕਿ ਭਈ ਕੁਛ ਹੋਰ ਮੂਵੀ ਵਗੈਰਾ ਵੀ ਦੇਖਣੀ ਹੈ ਜਗ ਕੁਛ ਹੋਰ ਵੀ ਕਰਨਾ ਹੈ ਟਿੰਗ ਵਗੈਰਾ ਕਰਨੀ ਹੈ ਉਹ ਵੀ ਚੱਲਦੀ ਕਿ ਸੋਫਟਵੇਅਰ
ਕੀ ਲੋਕ ਹੈ ਆਈ ਪੈਡ
ਇੱਕ ਸੱਤਾ ਵੀ ਹੈ ਸੱਤਾ ਦੀ ਹੈਗੀ ਇੱਕ ਦੂਸਰੇ ਵੀ ਹੈਗੀ ਸੀ ਫਿਰ ਪਾਪਾ ਕਹਿੰਦੇ ਲੈ ਤੇ ਲ ਗਏ ਤੇ ਬੱਚਾ ਹੈ ਨੀ ਤੇ ਇਹਨੂੰ ਪੜ੍ਹਾਈ ਦੇਣਾ ਫਿਰ ਗੇਮਾਂ ਖੇਲਦਾ ਰਹੇ ਇਹ ਤੋਂ ਮੈਂ
ਹਮ ਆ ਤਾਂ ਹੋਰ ਸੁਣਾਓ ਜੀ ਕੋਈ ਨਹੀਂ ਜੇ ਮੈਨੂੰ ਮਿਲਿਆਗਾ ਨਾ ਕੋਈ ਆਈਪੈਡ ਵਗੈਰਾ ਚਲੋ ਠੀਕ ਹੈ ਭਾਜੀ ਹੈ ਚੰਗਾ ਸਤਿ ਸ੍ਰੀ ਅਕਾਲ ਹੈ ਫਿਰ ਓਕੇ ਭਾਅਜੀ ਸਤਿ ਸ਼੍ਰੀ ਅਕਾਲ